ਅ ਸਤਿ ਸ੍ਰੀ ਅਕਾਲ ਭਰਜਾਈ ਜੀ ਹੋਰ ਠੀਕ ਹੋ।
ਹਾਂ, ਹਾਂ, ਵਧੀਆ ਤੂੰ ਸੁਣਾ।
ਹੋਰ, ਸਾਰੇ ਠੀਕ, ਨੇ
ਹਾਂ ਹਾਂ ਹਾਂ, ਸਿੱਧੇ ਗਈ ਹੋਈ ਉੱਥੇ।
ਹਾਂਜੀ, ਭਰਜਾਈ ਜੀ ਸਿੱਧ ਗਈ ਹੋਈ ਹੈ ਕੈਂਪ ਚ,
ਅੱਛਾ, ਅੱਛਾ,
ਹਾਂਜੀ
ਤੇ ਫੇਰ ਪੜ੍ਹਾਈ ਪੜੂਈ ਤੇ ਤੇ ਨਹੀਂ ਕੁੱਛ ਹੁੰਦਾ।
ਨਹੀਂ ਨਹੀਂ ਪੜ੍ਹਾਈ ਦਾ ਕੁਛ ਨੀ ਹੋਣਾ ਪਰਜਾਈ ਜੀ ਉਹ ਬੀ ਐਨ ਸੀ ਸੀ ਦਾ ਕੈਂਪ ਏ ਨਾ ਬ ਬੱਚਿਆਂ ਦਾ ਹਾਂ ਉਹਦੇ ਵਾਸਤੇ ਗਈ ਹੋਈ ਏ। ਜੀ ਹਾਂਜੀ ਜੀ ਹੋਰ ਸੁਣਾਓ ਤੁਸੀਂ
ਚੱਲ ਵਧੀਆ ਵਧੀਆ ਕਾਮਯਾਬ ਹੋਜੇ ਬੱਚਾ।
ਹਾਂਜੀ ਤਾਂ ਹੀ ਤੇ ਕਹਿੰਦੇ ਆ ਵੀ ਚਲੋ ਕੁਛ ਬਣ ਜਾਏਗੀ, ਹੋਰ ਤੇ ਕੁਛ ਨ ਉਹਨੂੰ ਵੇਖੋ, ਬਾਹਰਲੇ ਦੇਸ਼ਾਂ ਚ ਤੇ ਕਲਿਆ ਨੀ ਜਾਂਦਾ ਹੈਗਾ। ਤੇ ਚੱਲ ਜੀ, ਇੱਥੇ ਹੀ ਕਾਮਯਾਬ ਹੋ ਜਏਗੀ, ਤੇ ਹੋਰ ਕੀ।
ਸਹੀ ਗੱਲ ਏ, ਸਹੀ ਗੱਲ ਏ।
ਖਰਚਾ ਪਾਣੀ ਹੀ ਸਭ ਕੁਛ ਉਹਨਾ ਦਾ ਹੀ ਹੈਗਾ ਸਾਡੀ ਕੋਈ ਨੀ ਬਸ ਅਸੀਂ ਤੇ ਸਿਰਫ ਥੋੜਾ ਬਹੁਤਾ ਜਿਵੇਂ ਆਪਣੇ ਕੋਲੋਂ ਕੱਪੜੇ ਵਗੈਰਾ ਜੋ ਦੇਣੇ ਨੇ, ਉਹ ਦਿੱਤੇ ਨੇ ਬਾਕੀ ਉਹਨਾਂ ਦਾ ਹੀ ਖਰ ਚਾਹੇ ਖਾਣ ਪੀਣ ਦਾ, ਰਹਿਣ ਦਾ, ਸਾਰਾ ਕੁਛ ਉਹਨਾਂ ਦਾ ਈ ਏ, ਜੋ ਡਾਇਟ ਵਗੈਰਾ ਦੇਣਗੇ ਸਭ ਕੁਛ ਉਹਨਾਂ ਦਾ ਹੀਏ।
ਛੇਰ
ਹੂੰ ਹੂੰ, ਬਸ ਇਹ ਵੀ ਹੈਗਾ
ਬਸ ਆਪਣਾ ਸਮਯ ਦੇਣਾ।
ਹਾਂ ਸਮਯ ਦੇਣਾ, ਟੈਮ ਕੱਢ ਕੇ। ਅਸੀਂ ਵੀ ਵੀ ਹਫ਼ ਗਿਆਰਾਂ ਗਿਆਰਾਂ ਦਿਨਾਂ ਦਾ ਹੈਗਾ ਏ, ਬਾਰਵੇਂ ਦਿਨ ਘਰ ਆਜੇਗੀ ਹੈਗੀ। ਹਾਂਜੀ ਹੋਰ ਤੁਸੀਂ ਸੁਣਾਓ।
ਬਸ ਵਧੀਆ ਲੱਗਿਆਂ ਜੀਰੀਆਂ।
ਹਾਂਜੀ ਜੀਰੀਆਂ ਲੱਗ ਗਈਆਂ ਨੇ, ਹੈਗੀਆਂ। ਬਸ ਹੁਣ ਤੇ ਬਾਰਿਸ਼ ਪਏਗੀ, ਤੇ ਤਾਂ ਹੀ ਏ ਨਾ ਉਂਜ ਤੇ ਫੇਰ
ਬਾਰਿਸ਼ ਦੀ ਤੇ ਸੰਭਾਵਨਾ ਹੀ ਨਹੀਂ ਲੱਗਦੀ ਪਈ ਹੈਗੀ।
ਅੱਛਾ
ਆਹ, ਏਨਾ ਬੱਦਲ ਆ ਆ ਕੇ, ਆ ਆ ਕੇ ਉੱਡ ਜਾਂਦਾ ਈ।
ਬਸ ਪੁੱਛੋ ਨਾ, ਅੱਜ ਵੇਖੋ ਫੇਰ ਇੰਨੀ ਗਰਮੀ ਹੋਈ ਪਈ ਏ।
ਕਿੰਨਾ ਬਾਹਰ, ਇੰਨਾ ਜੁੜਿਆ ਪਿਆ ਏ ਨਾ।
ਹੂੰ ਵੀ
ਇਨਾ ਜੁੜਿਆ ਪਿਆ ਨਾ
ਹੋਰ ਵੱਡੀ ਮੰਮੀ ਠੀਕ ਏ।
ਹਾਂ ਹਾਂ ਸੁਤੀ ਹੋਈ ਏ।
ਅੱਛਾ ਦਵਾਈ ਵਗੈਰਾ ਖਾਧੀ ਏ।
ਆਹੋ
ਅੱਛਾ, ਟੈਸਟ ਕਰਾਏ ਨੇ ਕਿ ਹੁਣ ਜਾਣਾ ਏ ਟੈਸਟ ਕਰਾਣ।
ਟੈਸਟ ਕਰਾਉਣ ਜਾਣਾ ਏ।
ਅੱਛਾ ਹੋਰ, ਰਮਨ ਦਾ ਆਂਦਾ ਏ ਫੋਨ।
ਰਮਨ ਦਾ, ਹਾਂ ਆਉਂਦਾ ਰਹਿੰਦਾ ਏ।
ਰੂ ਠੀਕ ਏ।
ਰੂਹ ਹਾਂ ਬੁਖਾਰ ਸੀ, ਹੁਣ ਅੱਜ ਵੇਖੋ ਦਵਾਈ ਦਵਾਉਣ ਗਏ ਹੁਣ।
ਅੱਛਾ ਉਧਰ ਹਾਲੀ ਠੰਢ ਏ ਨਾ, ਇਨਾ ਇਹ ਵੀ ਤੇ ਬੜਾ ਫ਼ਰਕ ਪੈ ਜਾਂਦਾ ਹੈਗਾ।
ਹਾਂ ਹਾਂ
ਹੋਰ, ਚਾੜ ਪਕਾ ਲਿਆ ਜੇ।
ਉਹ ਧਰਿਆ ਆਲੂ ਵੜੀਆਂ।
ਅੱਛਾ, ਉਹ ਕਿਹੜੀਆਂ ਦੂਜੀਆਂ ਸੋਇਆਬੀਨ ਵਾਲੀਆਂ
ਸੋ ਦੂਜੀਆਂ ਦੇ ਖਾਂਦੇ ਹੀ ਕੋਨੀ ਵੜੀਆਂ ਤੇ, ਆ ਅੰਮ੍ਰਿਤਸਰ ਵਾਲੀਆਂ ਤੇ,
ਅੱਛਾ,
ਹੁੰਦੀਆ ਨੇ ਔ,
ਹਾਂਜੀ, ਉਹ ਸਵਾਦ ਘੀਏ ਵਿੱਚ ਵੀ ਪਾਈਏ, ਨਾ ਘੀਏ ਦੀ ਸਬਜ਼ੀ ਸਬਜੀ ਬਣਾਈਏ, ਉਹਦੇ ਵਿੱਚ ਵੀ ਸਵਾਦ ਲੱਗਦੀਆਂ ਨੇ, ਹਾਂ ਖਿਚੜੀ ਏ ਵੀ, ਉਹ ਮੀਂਹ ਹਨੇਰੀ ਵਾਲੀ ਖਿਚੜੀ ਬਣਾਈ, ਉਹਦੇ ਵਿੱਚ ਤੇ ਪਾਈਏ, ਤੇ ਜ਼ਿਆਦਾ ਸਵਾਦ ਲੱਗਦੀਆਂ ਨੇ।
ਇਹ ਖਾਂਦੇ ਨੀ ਹੈਗੇ ਨਿਆਣੇ,
ਅੱਛਾ, ਫੇਰ ਤੁਸੀ ਕਿਵੇਂ ਆਲੂ ਉਬਾਲ ਕੇ ਬਣਾਦੇ ਹੋ, ਕਿ ਉੰਝ ਕੱਟ ਕੇ ਬਣਾ। ਅੱਛਾ ਕੱਟ ਕੇ, ਕੱਟ ਕੇ, ਹ, ਹੋਰ?
ਹੋਰ?
ਹੋਰ ਸੁਣਾਓ? ਉਹ ਇਹ ਹੈ ਕਿ ਆਇਆ ਉਥੋਂ ਪਿੰਡੋ, ਮਾਮੀ ਹੋਣੀਦਾ ਫੋਨ-ਫੋਨ ਠੀਕ ਨੇ ਉਹ,
ਜਨਕ ਹੁਣ ਪਰਸੋਂ ਕੀਤਾ ਸੀ ਹਾਂ ਵਿਆਹ ਕਰਕੇ ਹੀ।
ਅੱਛਾ,
ਉਹ ਵਧਾਈਆਂ ਦੇਣ ਲੱਗ ਪਈ, ਨਾ ਮੰਮੀ ਨੂੰ ਵਧਾਈ ਭੂਆ ਦੋਤਰੇ ਦਾ ਵਿਆਹ ਈ, ਫੇਰ ਉਹਨੂੰ ਦੱਸੀਏ, ਪਹਿਲਾਂ ਤੇ ਅਸੀਂ ਉਹਨੂੰ ਕਿਹਾ ਵੀ ਤੂੰ ਆਪੇ ਫੋਨ ਕਰਦੇ ਜਿਹਨੂੰ ਕਰਨੇ ਨੀ।
ਹਾਂਜੀ-ਹਾਂਜੀ,
ਕਹਿੰਦਾ ਨਾ ਰੋਜ਼ੀ ਨੂੰ ਆਉਦਾ ਹੋਣਾ ਹੈ ਮੈਂ ਘਰਦੀ ਨੇ ਆਪਣਿਆਂ ਨੂੰ, ਬਾਕੀਆਂ ਨੂੰ ਗੁਰਪੀਤ ਕਰਦੇ, ਮੈਂ ਕਿਹਾ ਕਿਉਂ ਗੁਰਪੀਤ ਹਰ, ਹਰ ਵਾਰੀ, ਰੱਖੀ ਹੋਈਏ, ਝਿੜਕਾ ਖਾਣ ਨੂੰ ਗੁਰਪੀਤ ਰੱਖੀ ਹੋਈਏਂ
ਹਾਂਜੀ, ਨਹੀਂ ਕਹਿ ਦੋ ਤੁਸੀਂ ਆਪ ਕਹਿ ਦਿਓ, ਇਹਦੇ ਵਿੱਚ ਕਿਹੜੀ ਉਹ ਗੱਲ ਹੈਗੀ ਆਂ ਅੱਛਾ,
ਅਦੇ, ਵਿਆਹ ਹੈਗਾ ਕਿਸੇ ਨੂੰ ਵੀ ਮੈਂ ਤੇ ਕਹਿੰਦੀ ਚੰਗਾ ਹੋ ਬੂਹੇ ਜਾ ਕੇ ਢੁਕ ਜਾਣ ਨਾ ਸਾਰੇ, ਤੇ ਇਹਦੀ ਅਕਲ ਆ ਜਾਏਗੀ ਟਿਕਾਣੇ,
ਹੂੰ,
ਖਵਾ ਗਰਮੀ ਚ ਰੋਟੀਆਂ, ਮੈਂ ਤੇ ਪੰਜ ਛੇ ਦਿਨ ਹੋ ਗਏ ਸ਼ਨੀਵਾਰ ਦੀ ਮੈਂ ਆਈ ਐ ਤੇ ਐਤਵਾਰ, ਕਰਮ ਤੁਮ ਨਾਲ ਠੀਕ-ਠਾਕ ਰਿਹਾ ਵੀ ਭੋਚਾ ਭੂਚਾ ਪੁੱਛਦੇ ਸਨ, ਸੋਮਵਾਰ ਤੋਂ ਮੈਂ ਛੱਡ ਹੋਇਆ ਸੀ, ਫੋਨ ਕਰਨਾ ਅੱਜ ਕਿੰਨੇ ਦਿਨ ਹੋ ਗਏ। ਉਹ ਤੂੰ ਮਸਤ ਰੈ ਆਹੋ, ਉਹ ਆਪਣੇ ਭੈਣ ਰੱਖ, ਆਪਣੇ ਭਰਾ ਰੱਖ।
ਹਾਂਜੀ-ਹਾਂਜੀ,
ਉਹਨਾਂ ਨੂੰ ਵਖ ਹੋਣਾ ਨਾਰਾਜ਼ ਹੋਣ ਤੇਰੇ, ਹਾਂ ਉਹ ਆਪੇ ਪੱਲਾ ਲਾਉਣਗੇ ਤੇਰਾ।
ਬਸ ਇਹ ਤੇ ਹੈ, ਵੀ ਉਹਦੀ ਸਮਝ ਉਹਦੀ ਸਮਝ ਉਹਦੇ ਨਾਲ ਹੈਗੀ।
ਇਹਦੇ ਨਾਲ ਮੀਤਾ ਮਿੱਠਾ ਬਣ ਕੇ ਤੇ ਇਹ ਹਿਸਾਬ ਨਾਲ ਇਹ ਪੈਸਿਆਂ ਵਾਲੇ ਪਾਸੇ ਤੇ ਮਿੱਠਾ ਹੋ ਜਾਂਦਾ। ਹਾਂ ਜੋ ਕਰੇਗੀ ਗੁਰਪ੍ਰੀਤ, ਮੇਰੀ ਸਾਲੇ ਹਾਰ ਤੇ ਮੇਰੀ ਸੱਸ ਕਰੇਗੀ। ਜੋ ਕਰੇ, ਜੇ ਮਾੜਾ ਜਿਹਾ ਮੈਂ ਓਹਨੂੰ ਦਿੱਤਾ ਸੀ ਜਵਾਬ। ਵੀਹ ਮੁੰਦਰੀਆਂ ਨੀ ਪੁਗਦੀਆਂ ਸਾਡੇ ਕੋਲੋਂ, ਤੇ ਕਰਨੀ ਤੇ। ਅਸੀਂ ਹੈਗੀ ਮੁੰਦਰੀ ਬਣਾਈ ਅਸੀਂ ਮੁੰਦਰੀ, ਤੇ ਮੂੰਹ ਮੰਗ ਕੇ ਥੋੜ੍ਹੀ ਅਸੀ। ਦੇਣੀ ਏ, ਨਨਾਣ ਦਾ ਮੁੰਡਾ ਆਣ, ਆਂਉਦਾ ਨਨਾਣ ਨਾਲ ਆਉਦਾ ਈ, ਮਾਮੀ ਮਿਰਚਾ ਲੈ ਜਾ ਮੁੰਦਰੀ ਦਾ ਲਾ। ਲੱਲੂ ਦੀ, ਮੈਂ ਕਿਹਾ ਮੁੰਦਰੀਆਂ ਨੀ ਉਹ ਸਾਡੇ ਕੋਲੋਂ ਪੁਗਦੀਆਂ। ਹਾਂ ਮਹਿੰਗਾ, ਤੇ, ਜਿਸ ਦਿਨ ਦਾ ਮੈਂ ਦਿੱਤਾ ਏ ਜਵਾਬ, ਤੇ ਓਸ ਦਿਨ ਦਾ ਮੈਨੂੰ ਛੱਡ ਹੀ ਗਿਆ ਸੀ ਪਿੱਛੇ ਨੂੰ ਗਿੱਛਣ।
ਅੱਛਾ।
ਮੁੰਦਰੀਆਂ ਕਲ ਨੂੰ ਤੇਰੇ ਵੀ ਧੀ ਐ, ਤੇਰੇ ਵੀ ਅੱਠ ਨਨਾਣ ਦੇ ਭੈਣ ਦੇ ਮੁੰਡੇ ਨੇਂ। ਵੇਖਾਂਗੇ ਤੂ ਕਿੰਨਾ ਕੁ ਪਾਏਗਾ ਮੁੰਦਰੀਆਂ।
ਨਹੀਂ ਵੇਖੋ ਉਝ ਤੇ ਚਲੋ ਜੋ ਕੁਛ ਵੀ ਏ ਮੰਗ ਕੇ ਨਹੀਂ ਇਹੋ ਜਿਹਾ ਕੰਮ ਕਰਨਾ ਚਾਹਿਦਾ, ਹਾਂ ਮਾਂ।
ਤਾਂ ਅਸੀ ਅ ਅ, ਦੀਦੀ ਨੂੰ ਕਦੇ ਵੀ ਅਸੀ ਇਸ ਹਿਸਾਬ ਨਾਲ ਉਹਦੀ ਧੀ ਨੂੰ ਆਮ ਤੋੌਰ ਤੇ। ਅਸੀ ਤੇ ਕਦੀ ਕੀਰਤੀ ਨੂੰ ਕਸਰ ਛੱਡੀਓ ਈ ਨੀ, ਸੱਸ ਮਰੀ ਤੇ ਮੁੰਦਰੀ, ਸੋਹਰੇ ਤੇ ਮੁੰਦਰੀ। ਸਾਡੇ ਵਿਆਹ ਤੇ ਮੁੰਦਰੀ, ਇੰਹਨਾ ਤੇ ਕੋਈ ਮਾਂ ਬਾਪ ਨੀ ਦਿੰਦਾ ਜਿੰਹਨਾ ਅਸੀ ਦਿ ਤਾ ਭੋਲੀ ਨੂੰ, ਜਿੰਹਨਾ ਅਸੀ ਭੋਲੀ ਨੂੰ ਦਿੱਤਾ ਐ ਕੋਈ ਵੀ ਨੀ ਮਾਂ ਬਾਪ ਦਿੰਦਾ।
ਹਮ।
ਕੋਣ ਦਿੰਦਾ, ਫੇਰ ਤੂ ਮੰਗ ਕੇ ਲੈਂਦਾ ਐ?
ਨਹੀਂ-ਨਹੀਂ ਵੇਖੋ ਮੰਗਣ ਵਾਲੀ ਤੇ ਗਲਤੀ ਹੈਗੀ ਐ, ਹਰ ਕੋਈ ਆਪਨੀ ਕੋ ਆਪਣੇ ਕੋਲ ਸੋਹਣਾ ਕਰਦਾ, ਕੋਈ ਮਾੜਾ ਤੇ ਕਰਦਾ ਕੋਈ ਨੀ ਹੀਂ ਹੈਗਾ। ਇਹ ਗੱਲ ਏ ਵੀ ਚਲੋ ਭਰਜਾਈ ਏ ਕੁੱਛ ਨੀ। ਕਿ ਇਸ ਅਗਲੇ ਦੀ ਸਮਝ ਉਹਦੇ ਨਾਲ ਹੈਗੀ।
ਆਹੰ।
ਅਗਲਾ ਬਿੱਜੂ ਆਪਨੀ ਭੈਣ ਭਰਾਵਾਂ ਨਾਲ ਵਰਤੇਗਾ, ਤੇ ਫਿਰ ਪਤਾ ਲੱਗ ਜਾਏਗਾ ਵੀ।
ਪਤਾ ਲੱਗ ਜਾਏਗਾ ਵੇਖਿ ਆਉਨ ਆਲਾ ਏ ਫੋਨ ਅੱਜ, ਇਹ ਤਾ ਚਾਰ ਦਿਨ ਹੀ ਪਿਆਰ ਰਹਿੰਦਾ ਐ।
ਬਸ ਉਹ ਗੱਲ ਏ, ਇਹ ਤੇ ਜਿ ਜਿਧਰੋਂ ਕੋਈ ਖਾਨ ਨੂੰ ਦੇਵੇ ਉੱਧਰ ਦਾ ਹੀ ਹੋ ਜਾਂਦਾ ਹੈ ਇਹ।
ਹਾਂ ਉਹ ਤੇ ਖਾਨ ਨੂੰ ਦਿੰਦੀ ਨੀ ਖਾਨ ਨੂੰ ਬੈਠੇ ਨੇ ਸਾਰਾ ਟੱਬਰ।
ਨੀ ਹੈਗੀ ਓਹ, ਓਹ ਗਈ ਹੋਈ ਯਾਂ ਜਾਨਾ ਆਪਣੇ ਨਾਲ। ਅੱਛਾ।
ਆਹ, ਧੀ ਨੂੰ ਕਰਨਾ ਪਏ ਜਾਏਗਾ ਜੇ ਗਈ ਤੇ ਘਰੇ, ਦੁੱਧ ਲੈਣਾ। ਅਹ ਬਿੱਲ-ਬਿੱਲ ਆਵੇਗਾ ਗਰਮੀ-ਗਰਮੀ ਆਪੇ ਏ ਸੀ ਤੇ ਚੱਲੇਗਾ, ਤੇ ਬਿੱਲ ਆਏਗਾ ਉਹਦਾ।
ਹਾਂ ਇਹ ਤੇ ਹੈ ਗੱਲ।
ਹਾਂ ਇਂਹਦਾ-ਇਂਹਦਾ ਭਾਵੇਂ, ਇਹਦਾ ਭਾਵੇਂ ਧੂੰਆਂ ਕੱਢ ਜਾਣ ਅਗਲੇ।
ਹੋਰ ਕੀ, ਮੈਨੂੰ ਵੀ ਛੱਡਿਆ ਹੋਇਆ ਸੀ ਫੋਨ। ਕਰਨਾ ਰੋਜੀ ਨੂੰ ਵੀ ਛੱਡਿਆ ਸੀ, ਮਾਹਿਰਾ ਨੂੰ ਵੀ ਛੱਡਿਆ ਹੋਇਆ ਸੀ।
ਰੋਜੀ ਕਹਿੰਦੀ ਮੈਨੂੰ ਵੀ ਛੱਡ।
ਚਲੋ ਕਹਿ ਦਿਓ ਆਪੇ ਹੀ। ਕੱਲਾ ਭੈਣ ਭਰਾਵਾਂ ਨਾਲ ਵਿਆਹ ਲਿਆਏਗਾ, ਹੋਰ ਕੀ ਐ ਹੈਗਾ, ਇਹ ਹੋਰ ਕੀ।
ਹਾਂ।
ਅ ਹਮ।
ਆਪੇ ਕਰੇਗਾ। ਆਪੇ ਕਰੇ ਤੇ ਪਤਾ ਲੱਗ ਜਾਏਗਾ ਇਹਨੂੰ ਇਹਦੀ ਥੋੜੀ ਅੱਕੜ ਤੋੜਨੀ ਮੈਂ। ਮੈਂ-ਮੈਂ ਤੇ ਵੇਖਿਆ ਨਹੀਂ ਅੱਛਾ ਤਾ ਬਿਮਾਰ ਹੀ ਕਰ ਛੱਡਿਆ ਸੀ। ਸਾਡੇ ਘਰੇ ਤਾ ਕੰਮ ਹੀ ਇਹਨਾਂ ਹੋ, ਸਾਡੇ ਘਰੋਂ ਕਲਾ ਮੁੱਕੇ ਤੇ ਨਾ ਕੰਮ ਓਹ ਕੰਮ ਸਾਡਾ ਨਿਬੜੇ। ਹੈਂ! ਤੇ ਮੇਰੇ ਲਈ ਤਾ ਮੇਰੀ ਲੈਟਰਿੰਨ ਵਿੱਚ ਬੂਟੀਆਂ ਖੂਨ ਦੀਆਂ।
ਅੱਛਾ।
ਮੈਂ ਤੇ ਪਰਨੀਤ ਨੂੰ ਪੁੱਛਿਆ, ਕਹਿੰਦੀ ਬਵਾਸੀਰ ਹੋ ਗਈ ਤੈਨੂੰ ਤੇ।
ਹ ਅਹਮ।
ਖਿਆ, ਇਹ ਬਵਾਸੀਰ ਕਿਤੇ ਛਾਲੇ ਨੀ ਹੁੰਦੇਗੇ। ਤੇ ਮੈਂ ਤੇ ਮਿਹਿਰ ਤਿਨ ਦਿਨ ਨਿਚੜਦੀ ਰਹੀ ਹਾਂ ਖੂਨ ਨਾਲ।
ਉਹ ਇਹ ਨਾ ਭਰਜਾਈ ਪਰੇਸ਼ਾਨੀ ਹੋ ਗਈ ਨਾ ਉਹ ਦਿਮਾਗ ਕਹਿਣਾ ਕਿਧਰੋਂ ਨਾ ਕਿਧਰ ਹੁਣ ਸਾਡਾ ਬੀ ਪੀ ਵੱਧ ਹਾਈ ਹੁੰਦਾ ਹੈ। ਉਹ ਕਿਧਰੇ ਨਾ ਕਿਧਰੇ ਕਰਦੇ ਭਾਵੇਂ ਨਾਕੇ ਚੋਂ ਆਵੇ ਮੂੰਹ ਚ ਆਵੇ ਕੋ ਕਿਧਰੋ ਨਾ ਕਿਧਰੋ ਦਿੰਦਾ ਹੈ ਉਹ ਕਿਧਰੋ ਨਾ ਕਿਧਰੋ ਉਹਨੂੰ ਹਾਂ ਕਿਧਰ ਨਿਕਲਦਾ ਹੈਗਾ ਚਲੋ ਜੋ ਕੁਝ ਵੀ ਹੈਗਾ ਉਹ ਤੁਹਾਡਾ ਇਕਦਮ ਬੀ ਪੀ ਹਾਈ ਹੋਇਆ ਉਹ ਜਿਹਦੇ ਕਰਕੇ ਵੀ ਚਲੋ ਪਰਮਾਤਮਾ ਨੇ ਕਿਧਰੋ ਨਾ ਕਿਧਰੇ ਬੀ। ਇਹੋ ਜਿਹੇ ਵੀ ਅੰਦਰੋਂ ਉਹ ਹੋਇਆ ਤੇ ਤੁਸੀਂ ਠੀਕ ਹੋ ਗਏ ਉਹਨੇ।
ਮੈਂ ਤੇ ਹੁਣ ਇਹਦਾ ਫੋਨ ਫੋਨ ਆਇਆ ਵੀ ਨ ਮੈਂ ਤੇ ਓ ਕਹਿਣਾ ਮੈਂ ਭਰਾ। ਵ ਨਾ ਵੀ ਨਾ ਸਾਨੂੰ ਕਰੇਗਾ ਫੋਨ ਤੇ ਅਸੀਂ ਆ ਜਾਵਾਂਗੇ। ਮੈਂ ਤੇਰੀ ਉਹ ਨੀ ਤੇਰੀ ਚਿੰਤਾ ਬਣਨਾ ਮੈਂ। ਕਰਨੀ ਹੈ ਤੇਰੀ ਨੀ ਮੈਂ ਤੇਰਾ ਨੀ ਮੈਂ ਭਰਮ ਭੁਰਮ ਕਰਨਾ ਕਿੱਥੋਂ ਕਰੇਗਾ ਕਿਵੇਂ ਕਰੇਗਾ।
ਨਾ ਨਾ ਉਹ ਕਹਣਾ ਹੈਗਾ ਭਰਜਾਈਆ। ਹਾਂ। ਆਪਣੀ ਕਹਿਣਾ ਹੈਗਾ ਟੈਨਸ਼ਨ ਲੈ ਕੇ ਤੇ ਮੰਜੇ ਤੇ ਪੈਣ ਦੀ। ਕੰਮ ਕਰਨਾ ਹੈ ਨਾ। ਮੈਂ ਪਾ ਛਡਿਆ ਸੀ ਹੈਗਾ ਨਾਲੇ ਮੰਮੀ ਵੀ ਪੈ ਗ। ਹੈਗੀ ਮੰਜੇ ਤੇ ਤੇ ਫੇਰ ਹਾਂ ਤੇ ਫੇਰ ਹੁੰਦਾ ਤੇ ਪਰੇਸ਼ਾਨੀ ਤੇ ਬਣ ਜਾਂਦੀ ਹੀ ਹੈਗੀ। ਪਹਿਲਾਂ ਤੇ ਇਹ ਗਲਤੀ ਕੀਤੀ ਵੀ ਪਹਿਲਾਂ ਆਪ ਜਾਂਦੇ ਕਿਸੇ ਨੂੰ ਲਿਜਾਂਦੇ ਵੱਡੇ।
ਹਾਂ ਜਦ ਤੇਰੀ ਧੀ ਨੇ ਤੈਨੂੰ ਡ। ਏ ਤੂੰ ਰੁਕ ਜਾ ਡੈਡੀ ਹਜੇ ਨਾ ਦੇ ਡੱਬਾ। ਸਾਰੇ ਆਵਾਂਗੇ ਨਾ ਫ਼ਿਰ ਆਪਾਂ ਡੱਬਾ ਦਿਆਗੇ। ਤੈਨੂੰ ਜੈ ਪਸੰਦ ਨਾ ਤੂੰ ਉਂਝ ਕਹਿ ਦੇ ਮੈਨੂੰ ਸੌਹਣੀ।
ਹਾਂ ਸੋਹਣੀ ਹਾਈਪਲ ਜਾਈ। ਭਾਵੇਂ ਮੁੰਡਾ ਵੀ ਵੇਖਣ ਜਾਈਏ ਜੋ ਕੁਝ ਵੀ। ਪਹਿਲਾਂ ਆਪ ਝਾਤੀ ਮਾਰੀ ਦੀ ਫੇਰ ਆਪਣੇ ਰਿਸ਼ਤੇਦਾਰ। ਹੁਣ ਮੇਰਾ ਰਿਸ਼ਤਾ ਕੀਤਾ ਸੀ। ਤੁਸੀਂ ਸਾਰੇ ਆਏ ਸੋ। ਫੇਰ ਜੇ ਅਗਲੇ। ਆਇਦਾ ਤੇ ਬਾਅਦ ਵਿੱਚ ਕਹਿੰਦਾ। ਹਾਂ ਜੀ ਆ ਜਾਓ ਤੁਸੀਂ ਮਾਰਕੰਡੇ ਤੇ ਚਲੋ, ਤੁਹਾਡੀ ਇੰਝ ਅਸੀਂ ਤੁਹਾਨੂੰ ਕੁੜੀ। ਹਜੇ ਤੁਸੀਂ ਮੁੰਡਾ ਵੇਖ ਲਿਆ। ਹਾਂ ਚਾਲ ਜੀ ਲਿਜਾਂਦਾ। ਤੁਹਾਨੂੰ ਲਿਜਾਂਦਾ। ਹਾਂ ਹ ਹਾਂ। ਹਾਂ ਵੱਡੇ ਵੀਰੇ ਨੂੰ ਲਿਜਾਂਦਾ। ਇੱਜਤ ਨਾਲ ਜਾਂਦੇ ਸੋਹਣੀ ਵੜੀ ਜਾਂਦੇ।
ਉਦੋਂ, ਉਦੋਂ ਬਾਅਦ ਫਿਰ ਪੈਂ। ਜੀਆਂ ਦਾ ਪ੍ਰੋਗਰਾਮ ਰੱਖ ਕੇ ਬਹਿ ਗਿਆ ਵੀ ਕੁੜੀ ਵੇਖਣ ਜਾਣਾ। ਮੈਂ ਕਿਹਾ ਕੁੜੀ ਵੇਖਣ। ਰਖਣ ਜਾਣਾ। ਪੈਂਤੀ ਜੀਅ ਰੋਜ਼ਿਆਂ ਦੀ ਪੈਂਤੀ ਜੀਅ ਮਾਮੀ ਗਿਣੇ ਬੈਠਾ ਏ। ਅਗਲਾ ਮੈਨੂੰ ਵਿਚੋਲਾ ਕਹਿਣ ਲੱਗਿਆ ਮੈਂ ਤੇ ਅਸੀਂ ਤੇ ਪਿਆਣ ਜੋਗੇ ਨੀ। ਚਾਹ ਵੀ ਧਰਤੀ।
ਹਾਂ ਜੀ ਹਾਂ ਜੀ।
ਤੇ ਤੂੰ ਪੈਂਤੀ ਹਾਂ ਪੈਂਤੀ ਜੀਆਂ ਦੀ ਤੂੰ ਕਰੀ ਨੀ ਰੋਟੀ। ਫੇਰ ਤੈਨੂੰ ਮੈਂ ਕਿਹਾ। ਕੋਈ ਜੀਅ ਨਿੰਦ ਦੇਗਾ ਤੇ ਤੂੰ ਛੱਡੇਗਾ।
ਹੂ ਇਹ ਤੇ ਹੈ ਵੈ। ਹਾਂ ਜਿੰਨੇ ਜੀਅ ਜਾਵਾਂਗੇ ਉਹਨਾ ਹੀ ਕੋਈ ਨਾ ਕੋਈ ਕੁਝ ਕਹਿ ਛੱਡਦਾ ਹੈਗਾ। ਵੀ ਇਹਨਾਂ ਨੇ ਸਾਡੀ ਸੇਵਾ ਨਹੀਂ ਕੀਤੀ। ਕਿ ਸਾਨੂੰ ਇਹ ਨੀ ਦਿੱਤਾ। ਉਹ ਨੀ ਦਿੱਤਾ ਹੈਗਾ ਤੇ ਪੈ ਗਈ ਨਾ ਉੱਥੇ ਵੀ। ਲੜਾਈਆਂ ਵਾਲੀ ਏ ਗੱਲ ਐ।
ਹੋਰ।
ਹੋਰ ਤੁਸੀਂ ਸੁਣਾਓ। ਇਹ ਤੇ ਟੈਨਸ਼ਨਾਂ ਘਰ ਪਰਿਵਾਰ ਦੀਆਂ ਤੇ ਮੁ? ਮੁਕਦੀਆਂ ਈ ਕੋਈ ਨੀ। ਹੋਰ ਬਣ ਗਿਆ। ਉੱਥੇ ਖੇਤਾਂ ਦਾ ਕੋਠਾ ਤੁਹਾਡਾ।
ਹੈਂ।
ਖੇਤਾਂ ਵਾਲਾ ਕੋਠਾ ਕੰਪਲੀਟ ਹੋ ਗਿਆ।
ਹਾਂ ਹੋ ਗਿਆ ਕੰਪਲੀਟ।
ਅੱਛਾ ਕੜੀਆਂ ਪਾਈਆਂ ਨੇ ਕਿ। ਸਤਿ ਸ੍ਰੀ ਅਕਾਲ ਜੀ। ਠੀਕ, ਠਾਕ ਠੀਕ, ਠੀਕ ਫੇਰ ਠੀਕ ਓ ਕੇ।